ਹੈਲੋ। ਸਾਸ੍ਰੀ ਕਾਲ ਭਾਜੀ ਹੋਰ ਕੀ ਹਾਲ- ਚਾਲ ਨੇ।
ਤੁਸੀਂ ਸੁਣਾ ਔ?
ਵਧੀਆ- ਵਧੀਆ ਹੋਰ ਕੀ ਕਰੇ ਅੱਜ- ਕੱਲ?
ਬਸ ਕਲ ਜ ਈ ਦੇਖੋ ਜੀ ਫੈਕਟਰੀ ਕੰਮ ਕਰਦੇ ਪੇ ਲੇਬਰ ਵਿੱਚ ਕੰਮ ਕਰਦੀ ਐ।
ਅੱਛਾ ਲੇਬਰ ਵੀ ਕੰਮ ਕਰਦੇ ਪੇਔ ਹੋਰ ਪਰਿਵਾਰ ਸਭ ਠੀਕ- ਠਾਕ।
ਪਰਵਾਹ ਸਭ ਠੀਕ -ਠਾਕ ਸਭ ਚੜਦੀ ਕਲਾ ਚੇ
ਸਭ ਚੜਦੀ ਕਲਾ ਬਸ ਠੀਕ, ਮੈਂ ਠੀਕ ਹਾਂ ਪਾਪਾ ਪਰਿਵਾਰ ਸਭ ਠੀਕ ਠਾਕ ਏ ਆਪਾਂ ਕੰਮਾਂ ਚ ਬਿਜੀ ਹੈਗੇ ਆ।
ਬਸ ਕੀ ਕਰੀਯੇ ਲਾਈਫ ਈ ਬਿਜ਼ੀ ਹੈਗੀ ਏ।
ਅ ਗਰਮੀ ਬੜੀ ਪੈਂਦੀ ਪਈ ਏ ਅੱਜ -ਕੱਲ੍ਹ ਨਾ।
ਹਾਂ ਗਰਮੀ ਬੋਤ ਪੈਂਦੀ ਕੈਂਦੇ ਕੰਮ ਨੀ ਹੋ ਰਿ ਆ ਨਾ ਤਾਂ ਕਰਕੇ।
ਕੰਮ ਈ ਨੀ ਹੋ ਰਿਹਾ ਲਾਇਫ ਹਾਂ, ਹਾਂ ਕੰਮ ਕਰਨ ਦਿਲ ਕਰਦਾ ਈ ਨੀ
ਹਮ ਕਬੀ ਗਰਮੀ ਨੇ ਇ ਇੱਕ ਇੰਨੀ ਮੱਤ ਮਾਰੀ ਦੀ ਏ, ਕੁਛ ਨਾ ਪੁੱਛੋ ਬਰਸਾਤ ਦਾ ਕੋਈ
ਹਾਂ, ਪਤਾ ਨੀ ਹਾਂਜੀ।
ਪਿੱਛੇ ਛੋੜੀ ਜੀ ਬਰਸਾਤ ਹੋਈ ਸੀ ਤੇ ਫੇਰ ਔਓ ਔਨੇ ਪੜਾਸ ਵੀ ਕਰ ਦਿੱਤੀ ਡਬਲ ਗਰਮੀ ਹੋਗੀ।
ਹਮ।
ਕੀ ਕਰ ਸਕਦੇ ਕੋ ਈ ਤੇ ਆ ਪ੍ਰਦੂਸ਼ਣ ਈ ਕੁਛ ਜਾਦਾ ਫੈਲਿਆ ਪਯਾ।
ਹਾਂਜੀ- ਹਾਂਜੀ-ਹਾਂਜੀ ਪ੍ਰਦੂਸ਼ਣ ਬੋਤ ਜਾਦਾ ਫੈਲਿਆ।
ਪ੍ਰਦੂਸ਼ਣ ਜਾਦਾ ਹੋਣ ਦੇ ਕਾਰਨ ਨਾ ਫੇਰ ਗਰਮੀ ਵੀ ਜਾਦਾ ਹੁੰਦੀ ਏ ਜਿਵੇਂ ਬਾਈਕਾਂ- ਬੂਕਾਂ ਦੀ ਹੋਈ ਏ ਪਦੂਸ਼ਨ ਫੈਕਟਰੀ ਦੀ ਪੋਲਯੁਸ਼ਨ ਤੇ ਗਰਮ ਗਰਮੀ ਵੱਧਦੀ ਔਨਾਲ।
ਵੱਧਦੀ ਏ।
ਹਾਂ, ਯਾ ਫੇਰ ਅਸੀਂ ਲੋਕ ਫੇਰ ਗਰਮੀ ਫੀਲ ਕਰਦੇ ਆ ਨਾ।
ਹਮ।
ਤਾਂ ਕਰਕੇ।
ਤੁਸੀਂ ਸੁਣਾਓ ਆਪਣਾ।
ਬਾ ਵਧੀਆ ਸਭ ਠੀਕ-ਠਾਕ ਕੰਮ ਤੋਂ ਘਰ, ਘਰ ਤੋਂ ਕੰਮ ਇਹੀਓ
ਬਸ ਬਸ ਦੇਖੋ ਜੀ, ਦੇਖੋ ਜੀ ਇਨਸਾਨ ਦੀ ਲਾਈਫ ਇੰਝ ਈ ਚੱਲਦੀ ਐ। ਤਾਂ
ਹਾਂ, ਓ ਤੇ ਹੈਈ ਐ।
ਬਸ ਬਸ ਅ ਦੋ ਮਹੀਨੇ ਹੋਰ ਐ ਗਰਮੀਆਂ ਦੇ ਫੇਰ ਮਾੜੀ ਰਾਹਤ ਹੋਜੇਗੀ।
ਰਾਹਤ ਹੋਜੇਗੀ
ਹੋਰ ਐ ਮਹੀਨਾ ਹੈ ਗਰਮੀ ਦਾ ਪੂਰਾ ਜੁਲਾਈ ਦਾ ਮੰਨਿਆ
ਯਾਨੀ ਕੇ ਸਤੰਬਰ ਨੂੰ ਰਾਹਤ ਮਿਲੇਗੀ।
ਹਾਂ, ਸਤੰਬਰ ਨੂੰ ਰਾਹਤ ਮਿਲੇਗੀ ਥੋਡੀ ਹਵਾ ਵੂ ਵਾਟਾਂ ਸ਼ੁਰੂ ਹੋ ਜਾਣਗੀਆਂ।
ਵਾਹਿਗੁਰੂ ਮਿਹਰ ਕਰਨ ਫੇਰ। ਸਭ ਤੇ ਮੇਰਾ ਦੇ ਮੀਂਹ-ਮੀਂਹ, ਬਰਸਾਨ ਮਹਾਰਾਜ।
ਹਾਂ, ਮੀਂਹ ਤੇ ਬਰਸਾਨ ਗੇ।
ਹੂੰ।
ਹੋਰ ਤੁਸੀਂ ਕੀ-ਕੀ ਕੀ ਕਰ ਰੇ ਓ ਅੱਜ ਕੱਲ੍ਹ।
ਅੱਜ ਕੱਲ੍ਹ ਤਾਂ ਮੈਂ ਆਪਣਾ ਐਮਾਜ਼ੋਨ ਤੇ ਕੰਮ ਕਰਦਾ ਆ।
ਅੱਛਾ-ਅੱਛਾ, ਅੱਛਾ।
ਜੀ ਐਮਾਜੋਨ ਤੇ ਆਪਣਾ, ਪ੍ਰੋਡਕਟ ਸੇਲ ਸੇਲ ਕਰੀ ਦੇ ਨੇ ਬਾਰ ਕੋਟ ਬਾਰ ਮਾਲ ਵੇਚੀ ਦਾ।
ਅੱਛਾ-ਅੱਛਾ-ਅੱਛਾ, ਤੇ ਤੁਸੀਂ ਫੇਰ। ਤੁਸੀਂ ਫੇਰ ਔਨਲਾਈਨ ਕਰਦੇ ਓ, ਕਿ ਇੰਜ ਕਰਦੇ ਓ। ਲੈਣ-ਲੈਣ ਅੱਛਾ-ਅੱਛਾ-ਅੱਛਾ, ਫਿਰ ਤੇ ਫੇਰ ਤੇ ਬਹੁਤ ਈ ਵਧੀਆ।
ਹਾਂਜੀ-ਹਾਂ,
ਜੇ ਤੁਹਡਾ ਔਨਲਾਈਨ ਕੰਮ ਐ ਫਿਰ ਤਾਂ ਬਹੁਤ ਵਧ ਏ ਚੀਜ਼ ਸਮਝੋ ਸੋਨੇ ਤੇ ਸੁਹਾਗਾ।
ਹਾਂਜੀ, ਓ ਤੇ ਹੈਈ ਐ।
ਦੇਖੋ ਜੀ ਇਹੋ ਜੀ ਲਾਈਫ ਵੀ ਕਿਸੇ ਕਿਸੇ ਨੂੰ ਮਿਲਦੀ ਜੀ।
ਹੂੰ। ਪੈਸਾ ਬੋਤ ਲੱਗ ਜਾਂਦਾ ਲੈਨ ਵਿੱਚ ਪੈਸਾ ਵੀ ਬੜਾ ਲੱਗਦਾ।
ਦੇਖੋ ਜੀ ਹੂੰ, ਪੈਸਾ ਲੱਗ ਜੇ ਤੇ ਲਾਈਫ ਤੇ ਬਣ ਜਾਂਦੀ ਐ।
ਹਾਂ, ਲਾਈਫ ਤੇ ਬਣ ਜਾਂਦੀ ਐ, ਲਾਈਫ ਤੇ ਬਣ ਜਾਂਦੀ ਬਾਕੀ ਸਿਰ ਦਰਦੀ ਬਹੁਤ ਐ ਕੰਮ ਵਿੱਚ। ਸਾਰਾ ਦਿਨ ਅੱਗੇ ਬੈਠੇ ਰਹੋ।
ਪੈਸਾ ਕਮਾਣਾ ਕੋਈ ਆਸਾਨ ਗੱਲ ਨੀ ਐ, ਪੈਸਾ ਬੜੀ ਮੁਸ਼ਕਿਲ ਨਾਲ ਈ ਕਮਾਇਆ ਜਾਂਦਾ।
ਹਾਂ, ਓ ਤੇ ਹੈਈ ਏ।
ਤੇ ਜੇ ਇਸਨੂੰ ਅਸੀਂ। ਧਿਆਨ ਨਾਲ ਯੂਜ ਕਰਾਂਗੇ ਨਾ ਏ ਸਾਡੀ ਰਿਸਪੈਕਟ ਕਰੇਗਾ।
ਹਾਂ, ਓ ਵੀ ਗੱਲ ਸਈ ਐ।
ਕਿਉਂਕਿ ਕੋਈ ਵੀ ਚੀਜ਼ ਦੇਖ ਲੋ ਕੱਪੜਾ, ਪਹਿਨ ਲੋ ਜਾਂ ਕੋਈ। ਯੂ ਯੂਜ ਡੇਲੀ ਯੂਜ ਆਲੀ ਚੀਜ਼ ਰਿਸਪੈਕਟ ਕਰਾਂਗੇ, ਨਾ ਓ ਸਾਡੀ ਅੱਗੋ ਰਿਸਪੈਕਟ ਕਰਦਾ।
ਹਾਂ, ਓ ਤੇ ਸਈ ਗੱਲ ਐ ਸਾਰਾ ਦਿਨ ਲੱ ਜਿੱਦਾਂ ਕਿਉਂਕਿ ਕੰਪਿਉਟਰ ਚ ਅੱਖਾਂ ਵੀਕ-ਵੀਕ, ਵੀ ਹੁੰਦੀਆਂ ਨੇ। ਅੱਖਾਂ ਦੇ ਬੜੇ ਹਾਂ।
ਜਿੰਨਾਂ ਕੋਈ ਫਿਰ ਡੋਜ਼ ਦਾ ਖਾਲਿਆ ਕਰੋ, ਕੋਈ ਤਾਕਤ। ਸਹੀ ਚੀਜ਼ ਖਾ ਲਿਆ ਕਰੋ ਜਿਹਦੇ ਨਾਲ ਤੁਹਾਡੇ ਤੁਹਾਡੀ ਅੱਖਾਂ ਤੇ ਅਸਰ ਪੈਂਦਾ ਨਾ ਹੁਣ ਦੇਖੋ ਜੀ ਸਾਰਾ ਦਿਨ ਕੰਪਿਊਟਰ ਤੇ ਅੱਖਾਂ ਟਿਕਉਣੀਆਂ ਕੋਈ ਅਸਾਨ ਗੱਲ ਨੀ ਹੈਗੀ।
ਹਾਂ ਉਝ ਤੇ ਮੈਂ ਚਸ਼ਮਾ ਲਾਇਆ‌ ਤਾਂ ਹੈ, ਉਹ ਕੋਈ ਗੱਲ ਨੀ ਉਹ ਤੋਂ ਕੋਈ ਦਿੱਕਤ ਨੀ ਐ ਬਾਕ ਕੀ ਅੱਖਾਂ ਫੇਰ ਹੀ ਪੀੜ ਕਰਦੀਆਂ।
ਨਹੀਂ ਫੇਰ ਵੀ ਨਾ ਧਿਆਨ ਨਾਲ ਕਰਿਆ ਕਰੋ ਕੰਮ।
ਹਾਂ ਉਹ ਤਾਂ ਧਿਆਨ ਨਾਲ ਹੀ ਕਰੀਦਾ।
ਕਿਉਂਕਿ ਇਹ ਚ ਅੱਖਾਂ ਤੇ ਉਹ ਦਿਮਾਗ ਚੱਲਣਾ।
ਦਿਮਾਗ ਚੱਲਦਾ ਉਹ ਤੇ ਹੈ ਫੇਰ ਬੈਠੇ ਰਹੋ ਕੁਰਸੀ ਤੇ ਕਮਰ ਦਰਦ ਬੜੀ ਹੁੰਦੀ ਐ।
ਉਹਵੇ ਬੈਠ-ਬੈਠ ਕੇ ਬੋਲ ਜਾਂਦੀ ਐ ਕਮਰ।
ਬਹੁਤ ਕਮਰ ਦਰਦ ਹੁੰਦੀ ਐ, ਹੂੰ।
ਕਮਰ ਦਰਦ ਦੀ ਕੋਈ ਐਕਸਰਸਾਈਜ਼ ਕਰ ਲਿਆ ਕਰੋ, ਜਿਵੇਂ ਤੁਹਾਡੀ ਕਮਰ ਠੀਕ ਰਹੇ ਕਿਉਂਕਿ ਜਬ ਹੁਣ ਕੰਮ ਜਬ ਓ ਕੰਮ ਕਰਨਾ ਹੀ ਐ ਤੇ ਫੇਰ ਤੇ ਕਮਰ ਤਾਂ ਸਹੀ ਰੱਖਣੀ ਪਏਗੀ ਨਾ।
ਹਾਂ ਉਹ ਤੇ ਸਹੀ ਰੱਖਣੀ ਪਏ, ਉਹ ਤਾਂ ਬਸ ਡਾਇਟ ਹੁੰਦੀ ਐ ਕਿ ਉਹ ਡਾਇਟ ਖਾਵਾਂ ਕਰਾਂਗੇ ਆਪਣਾ ਕਮਰ ਠੀਕ ਹੋ ਜੇ ਕਰੇਗੀ।
ਮੇਰੇ ਸਾਬ ਮੇਰੇ ਕਹਿ ਮਤਲਬ ਥੋੜੀ‌ ਜੀ ਐਕਸਰਸਾਈਜ਼ ਵੀ ਕਰ ਲਿਆ ਕਰੋ ਕਮਰ ਦੀ।
ਹਾਂ ਐਕਸਰਸਾਈਜ਼ ਵੀ ਕਰਾਂ ਕਰਾਂਗੇ, ਸਵੇਰੇ-ਸਵੇਰੇ ਉੱਠ ਜਿਆ ਕਰਾਂਗੇ ਐਕਸਰਸਾਈਜ਼ ਕਰਲਿਆ ਕਰਾਂਗੇ ਥੋੜ੍ਹੀ ਬਹੁਤ। ਕਮਰ ਦੀ ਹੋਰ ਆਪਣਾ ਆਪ ਫਿਟ ਹੋ ਜੇਗਾ ਯੋਗਾ ਹੋ ਗਿਆ, ਹਾਂਜੀ ਹਾਂਜੀ।
ਤਾਂ ਤੇ ਕਮਰ ਸਹੀ ਰਏਗੀ ਨਾ।
ਤਾਂਹੀ ਕਮਰ ਠੀਕ ਰਹੇਗੀ। ਹੋਰ ਬੱਚੇ ਠੀਕ-ਠਾਕ ਸਕੂਲ ਜਾਂਦੇ ਪ‌ਏ ਨੇ?
ਬੱਚੇ ਠੀਕ-ਠਾਕ ਨੇ, ਸਕੂਲ ਜਾ ਰਹੇ ਆ ਅੱਜ ਗਏ ਨੇ ਸਕੂਲ।
ਅੱਜ ਸਕੂਲ ਖੁੱਲ ਗਏ ਨੇ, ਠੀਕ ਐ। ਹੂੰ ਕਿਉਂਕਿ ਗਰਮੀ ਬੜੀ ਪੈਂਦੀ ਐ ਨਾ ਛੁੱਟੀਆਂ ਦੁਬਾਰਾ ਨਾ ਪੈ ਜਾਣ।
ਦੇਖੋ ਜੀ ਉਹਨਾਂ ਦੇ ਹੱਥ ਨੇ ਛੁੱਟੀਆਂ ਪਾਦੇ ਨੇ ਕਿ ਸਕੂਲ ਬੁਲਾਉਂਦੇ ਨੇ ਐਹ ਤਾਂ ਉਹਨਾਂ ਦੇ ਹੱਥ ਐ ਨਾ, ਸਾਡੇ ਹੱਥ ਕੁਛ ਹੈ ਨੀ ਸਾਡਾ ਫਰਜ ਏ ਬੱਚਾ ਸਕੂਲ ਭੇਜਣਾ।
ਉਹ ਤੇ ਹੈ ਹੀ।
ਹੋ
ਹੋਰ ਸਭ ਠੀਕ-ਠਾਕ?
ਸਭ ਠੀਕ-ਠਾਕ ਸਭ ਠੀਕ, ਸਭ ਚੜਦੀ ਕਲਾ।
ਵੈਸੇ ਕੰਮ ਦਾ ਐ ਮੰਦਾ ਤੇਜ਼ੀ ਐ।
ਐਸ ਟੈਮ ਤੇ ਕੰਮ ਢਿੱਲਾ ਜਾ ਹੋਇਆ ਪਿਆ।
ਢਿੱਲਾ ਜਾ ਹੋਇਆ ਪਿਆ।
ਹਾਂ‌ ਜੋ ਮਾਰਕੀਟ ਚ ਹੋਜੇ ਨਾ ਤੇਜ਼ੀ ਉਹ ਤੇਜ਼ੀ ਨੀ ਹੈਗੀ।
ਉਹ ਤੇਜ਼ੀ ਨੀ ਐ।
ਸਿਰਫ਼ ਇੱਕ ਕਿਸਮ ਦਾ ਸਮਝ ਲੋ ਇੱਕ ਮਜ਼ਦੂਰ ਬੰਦੇ ਦੀ ਇੱਕ ਦਿਹਾੜੀ ਲੱਗ ਗਈ ਬਸ।
ਹੂੰ, ਉਹ ਕੁਝ ਮਾਲ ਦੇ ਰੇਟ ਵੀ ਉੱਪਰ-ਨੀਚੇ ਹੁੰਦੇ ਆ ਤਾਂ ਕਰਕੇ।
ਮਾਰਕੀਟ ਇਸ ਟੈਮ ਬਹੁਤ ਤੇਜ਼ ਹੋਈ ਪਈ ਐ ਜਿਸ ਦੁਕਾਨ ਵਪਾਰੀ ਵਪਾਰੀ ਭਰਾ ਮਾਲ ਖਰੀਦ ਕੇ ਰਾਜੀ ਨੀ ਹੈਗਾ। ਕਿਉਂਕਿ ਮਾਰਕੀਟ ਸੈੱਟ ਹੋਏਗੀ ਨਾ ਤੇ ਅ ਮਾਂ ਮਾਲ ਖਰੀਦਣਗੇ ਨਾ।
ਮਾਲ ਕਿਵੇਂ ਕਿਵੇਂ ਖਰੀਦੇਗਾ ਉਹ ਮਾਲ ਖਰੀਦ ਤੇ ਡਰਦਾ ਰੇਟ ਰੇਟ ਥੱਲੇ ਥੱਲੇ ਨਾ ਆਜੇ।
ਮੰਨ ਲਓ ਪਹਿਲਾ ਅੱਜ ਮਹਿੰਗਾ ਲੈ ਲਿਆ।
ਹਾਂ ਮੈਗ ਕੱਲ੍ਹ ਤ ਡਾਊਨ ਹੋ ਗਈ, ਉਹਦੇ ਵੜ ਗਿਆ। ਨੁਕਸਾਨ ਹੋ ਜਾਏਗਾ, ਹੋਰ ਕੀ ਹੈ, ਤਾਂ ਕਰਕੇ ਵਪਾਰੀ ਆਂਦਾ ਨੀ।
ਹੁੰ।
ਉਹ ਡਰਿਆ ਆਜੇ ਕਿ ਮਾਲ ਖਰੀਦਾਂ ਕਿ ਨਾ ਖ਼ਰੀਦਾਂ, ਕਿਉਂਕਿ ਰੇਟ ਇੱਕ ਜਗ੍ਹਾ ਸਟੇਬਲ ਨਹੀਂ ਏ।
ਹਾਂ, ਤਾਂ ਕਰਕੇ ਮਾਰਕੀਟ ਚ ਮੰਦਾ ਚੱਲਦਾ ਵ ਅੱਜਕੱਲ ਨਾ। ਪੇਮੈਂਟਾਂ ਵੀ ਨੀ ਹੈ ਮਾਰਕੀਟ ਈਚ, ਕੋਈ ਪੇਮੈਂਟ ਦੇ ਕੇ ਰਾਜ਼ੀ ਨਹੀਂ ਐ।
ਦੇਖੋ ਜੀ, ਕੰਮ ਹੋਏਗਾ ਤੇ ਪੇਮੈਂਟ ਹੋਏਗੀ ਨਾ।
ਉਹ ਲੋਕੀ ਕਹਿੰਦੇ ਨੇ ਉਦ-ਉਧਾਰ ਦੇਜੋ। ਪੇਹਾ ਨਾ ਮੰਗੋ, ਮਾਲ ਦੇ ਦੇਜੋ।
ਹਾਂ।
ਬਾਜ਼ਾਰ ਚ ਇਹ ਚਲਿਆ ਦੈ। ਮਾਲ ਜਿੰਨਾ ਮਰਜ਼ ਦੇ ਜੋ, ਪੇਹਾ ਨਾ ਮੰਗੋ, ਹਾਂਜੀ। ਪੇਮੈਂਟ ਨਾ ਮੰਗੋ, ਐ ਸਾਬ ਉਧਾਰ ਮਾਲ ਜਿੰਨਾ ਮਰਜ਼ੀ ਦੇਦੋ।
ਬਹੁ ਓਇ ਤੇ। ਤੇ ਪੈਹੇ ਦੇਣ ਦਾ ਨਾਮ ਨੀ ਲੈਂਦੇ, ਦ ਮ ਮਹੀਨੇ ਮਹੀਨੇ ਦੋ ਦੋ ਮਹੀਨੇ
ਦੋ ਦੋ ਮਹੀਨੇ ਲਗਾ ਦੇਂਦੇ ਪੈਸੇ ਦੇਣ
ਕਰੋਸ ਸੋਚ ਦੇ ਨੇ, ਫੇਰ ਮਿਲਦੀ ਏ ਨੀ ਪੇਮੈਂਟ
ਲੇਵਰ ਨੂੰ, ਲੇਵਰ ਨੂੰ ਹਰ ਹਫ਼ਤੇ ਹਿਸਾਬ ਚਾਹੀਦਾ ਹੁੰਦਾ।
ਦੇਖੋ ਜਹੜ ਦੇਖੋ ਜੀ। ਜਿਹੜਾ ਮਜ਼ਦੂਰੀ ਕਰੇਗਾ, ਓਹਨੂੰ ਤੇ ਪੈਸੇ ਚਾਹੀਦੇ।
ਉਨੂੰ ਤੇ ਪੈਸੇ ਚਾਹੀਦੈ ਨੇ, ਸਹੀ ਗੱਲ ਏ।
ਦੇਖੋ ਕਦੋਂ ਠੀਕ ਹੋਏਗੀ ਮੰੰਦਾ ਆ ਹੁਣ
ਨਹੀਂ ਯਾਰ ਅਗਲੇ ਮਹੀਨੇ ਤਕ ਤਾ ਠੀਕ ਹੋ ਜਾਓ
ਹਾਂ ਦੇਖੋ ਹੁਣ ਏ ਬਰਸਾਤਾਂ ਤੋਂ ਬਾਦ ਹੀ ਹੋਏਗਾ ਠੀਕ ਹੋਏਗਾ ਜੇ
ਇਸ ਮਹੀਨੇ ਤੇ ਦਿੱਕਤ ਆਂਦੀ-ਆਂਦੀ ਕੋਈ ਵੀ ਕੰਮ ਹੋਏ, ਹਾਂਜੀ।
ਹਾਂ
ਕਿਉਂਕਿ ਇੱਕ ਤੇ ਮਾਰਕਿਟ ਸੈਟ ਨੀ ਹੁੰਦੀ, ਦੂਜਾ ਉੱਪਰ ਹੋਰ ਗਰਾਕ ਗਰੂਕ ਨੀ ਆਂਦੇ।
ਹੂੰ।
ਹੋਰ
ਵਧੀਆ ਪਾਜੀ ਵਧੀਆ। ਤੇ ਤੁਹਾਡਾ ਤੁਹਾਡੀ ਡਿਊਟੀ ਕਿਵੇਂ ਚਲਦੀ, ਠੀਕ ਚਲਦੀ ਪਈ ਏ?
ਡਿਊਟੀ ਤੇ ਠੀਕ ਚੱਲ ਰਹੀ ਏ। ਸਵੇਰੇ ਜਾਈਦਾ ਸਾਢੇ ਦਸ ਵਜੇ। ਸ਼ਾਮੀ ਸਾਢੇ਼ ਪੰਜ ਸਾਡੇ਼ ਸੱਤ, ਸਾਡੇ਼ ਦਸ ਜਾਈਦਾ। ਹਾਂ, ਸਾਢੇ ਪੰਜ ਛੁੱਟੀ ਹੋ ਜਾਂਦੀ ਸਾਡੀ।
ਤੇ ਡਿਊਟੀ ਫੇਰ ਰੈਗੂਲਰ ਕਰਦੇ ਓ ਕੇ ਵਿਚ ਰੋਕਦੇ
ਡਿਊਟੀ ਤਾਂ ਰੈਗੂਲਰ ਐ, ਸਿਰਫ ਸੰਡੇ ਅ ਸੰਡੇ ਸਾਡੀ ਛੁੱਟੀ ਹੁੰਦੀ ਏ, ਐਤਵਾਰ ਨੂੰ ਨਾ
ਅੱਛਾ-ਅੱਛਾ।
ਐਤਵਾਰ ਸਾਡੀ ਛੁ ਛੁੱਟੀ ਹੁੰਦੀ ਏ, ਹਾਂ ਐਤਵਾਰ ਛੁੱਟੀ ਰੱਖੀ ਤਾਂ ਹੁਣ ਹਫ਼ਤੇ ਚ ਇੱਕ ਦਿਨ ਫੇਰ ਏ ਛੂੱਟੀ ਦਾ
ਕਿਉਂਕਿ ਉਹ ਕਿਉਂਕਿ ਸਰੀਰ ਨੂੰ ਤਾਂ ਰੈਸਟ ਚਾਹੀਦੀ
ਹਾਂ ਸਰੀਰ ਤੇ ਰੈਸਟ ਮੰਗਦਾ ਕੰਮ ਕਰੋਗੇ ਤਾਂ ਹੀ ਕੰਮ ਕਰੋਗੇ ਰੈਸਟ ਨੀ ਕਰੋਗੇ ਤੇ ਕੰਮ ਕਿਵੇਂ ਕਰੋਗੇ।
ਹੂੰ। ਕਿਉਂਕਿ ਏ ਕਿ ਏ, ਐ ਵੀ ਕੁਦਰਤ ਵਾਲੀ ਦੇਣ ਹੈ ਜਿਹੜਾ ਸਾਡੀ ਬੋਡੀ ਏ ਏਹ ਕੁਦਰਤ ਦੀ ਦੇਨ ਏ, ਕਿਉਂਕਿ ਇਹ ਵੀ ਅੱਠ ਦਸ ਘੰਟੇ ਥੱਕ ਜਾਂਦੀ ਏ।
ਹਾਂਜੀ ਹਾਂਜੀ ਬਿਲਕੁਲ, ਸਹੀ ਗੱਲ ਏ।
ਕਿਉਂਕਿ ਰੈਸਟ ਕਰਾਊਂਗਾ ਤੇ ਹੀ ਅਗਲੇ ਦਿਨ ਤਿਆਰ ਹੋਈਏ ਨਾ ਕੰਮ ਕਰਨ
ਹਾ ਉਹ ਤੇ ਹੈ ਈ
ਹੋਰ ਸੁਣਾਓ ਕੋਈ ਨਵੀ ਤਾਜੀ ਹੋਰ ਹੋਵੇ।
ਨਵੀ ਤਾਜੀ ਸਭ ਪੁਰਾਣੀਆਂ ਹੀ ਹੈਗੀਆਂ ਏ। ਨਵੀ ਤਾਜੀ ਕੋਈ ਖ਼ਬਰ ਹੈ ਨੀ। ਅ ਖਬਰ ਹੋਏਗੀ, ਜ਼ਰੂਰ ਸੁਣਾਵਾਂਗੇ।
ਅੱਛਾ ਜੀ।
ਹੋਰ ਕਦੋ ਤੁਹਾਡਾ ਚੱਕਰ ਲੱਗਣਾ, ਆਇਆ ਕਰੋ ਘਰ ਕਦੇ।
ਦੇਖੋ ਜੀ ਘਰੋ ਕੰਮ ਤੇ, ਕੰਮ ਤੋ ਘਰ, ਫਿਰ ਟਾਈਮ ਮਿਲਦਾ ਨੀ ਹੈਗਾ। ਕੁ ਕੁਝ ਗਰਮੀ ਜ਼ਿਆਦਾ ਕੁਛ ਫੇਰ ਤੁਹਾਨੂੰ ਪਤਾ ਬੱਚੇ ਪਰੇਸ਼ਾਨ ਕਰਦੇ ਪਏ ਨੇ ਜਿਹਦੇ ਕਰ ਆ ਨੀ ਹੁੰਦਾ।
ਅੱਛਾ।
ਬਸ ਕੀ ਕਰੀਏ ਇਹੋ ਲਾਈਫ ਏ, ਬਿਜੀ ਲਾਈਫ ਸਾਡੀ।
ਠੀਕ
ਕਿਤੇ ਨਿਕਲਣ ਹੁੰਦਾ ਨੀ ਹੈਗਾ।
ਹੂੰ। ਚਲੋ ਠੀਕ ਏ, ਫਿਰ ਮੈਂ ਫੇਰ ਬਾਦ ਚੋ ਕਰਨਾ ਆ ਗੱਲ। ਠੀਕ ਏ, ਠੀਕ ਏ ਜੀ। ਠੀਕ ਆਵਾਂ ਘਰ ਆਵਾਂਗਾ ਆਵਾਂਗਾ
ਠੀਕ ਹੈ ਓਕੇ
ਠੀਕ ਹੈ ਲਾਸਟ ਸਤ ਸਰੀ ਕਾਲ ਹੁੰਦੀ ਪਈ ਆ